ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ
ਹਾਂਜੀ ਹਾਂਜੀ ਬੱਚੇ ਵਧੀਆ
ਹਾਂਜੀ ਹਾਂਜੀ ਬੱਚੇ ਠੀਕ ਨਹੀਂ ਬਸ ਬੱਚਾ। ਬੱਚਾ ਮੇਰਾ ਟਿਊਸ਼ਨ ਗਿਆ ਦਾ ਤੇ ਮੈਂ ਬੈਠ ਹੋਈ ਸੀ।
ਹਾਂਜੀ ਹਾਂਜੀ।
ਦੇੇਖਦੀ ਸੀ ਥੋੜਾ ਜਿਹਾ ਮੈਂ ਕਿਹਾ ਚਲੋ ਮੈਂ ਬੱਚੇ ਵੀ ਪੜਾਂਦੀ ਆ ਨਾ ਮੈਂ ਵੀਡੀਓ ਦੇਖਦੀ ਸੀ। ਬਸ ਵੀਡੀਓ ਸਕਰੀਨ ਦੇਖਦੇਖ ਮੇਰੇ ਨਾ ਇੱਕ ਉਹ ਦਿੱਕ ਸੀ ਮੈਨੂੰ ਇੱਕ ਨਿਊਜ਼ ਆਈ ਹੋਗੀ। ਕਿ ਇੱਕ ਬੱਚਾ ਨਾ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਯੂਜ ਕਰਦਾ ਸੀਗਾ ਮਤਲਬ ਅ ਬਟ ਸਪ ਦਾ ਬਹੁਤ ਜ਼ਿਆਦਾ ਯੂਜ ਕਰਨਾ ਹੋ। ਰ ਫੇਸਬੁੱਕ ਦਾ ਠੀਕ ਹੈ। ਇੰਸਟਾਗ੍ਰਾਮ ਦਾ ਬਹੁਤ ਜ਼ਿਆਦਾ ਯੂਜ਼ ਕਰ। ਉਹ ਮਤਲਬ ਉਹਨੇ ਕੁਛ ਐਸ ਸਕੈਮ ਵਗੈਰਾ ਹੁੰਦੇ ਜਿ ਕੁਛ ਮੈਨੂੰ ਪਤਾ ਲੱਗਿਆ। ਜਿਹਦੇ ਕਰਕੇ ਉਹ ਟੈਮ ਵਿੱਚ ਫਸ ਗਿਆ,,,,, ਠੀਕ ਹੈ ਤੇ ਉਹ ਮਤਲਬ, ਅੱਜ ਕਲ ਜਿਸ ਤਰ੍ਹਾਂ ਮੈਂ ਦੇਖ ਕੇ ਨਾ, ਘਬਰਾ ਗਈ ਕਿ ਦੇਖੋ ਫੋਨ ਤੇ ਹਾਂ ਸਾਡੇ ਬੱਚੇ ਵੀ ਮਿੰਟ ਮਿੰਟ ਬਾਅਦ ਲੈਂਦੇ ਹੀ ਆ, ਹਰ ਬੱਚੇ ਮਿੰਟ ਮਿੰਟ ਬਾਅਦ ਨਾ,,,,,, ਫੋਨ ਲੈ ਕੇ ਬੈਠਾ ਹੁੰਦੇ ਆ, ਬਟ ਪੇਰੈਂਟਸ ਨੂੰ ਨਾ ਧਿਆਨ ਰੱਖਣਾ ਚਾਹੀਦਾ। ਚਾਹੀਦਾ ਹੈ। ਕਿ ਬੱਚਾ ਦੇਖ ਹੀ ਰਿਹਾ,, ਕਿ ਉਹ ਸੋਸ਼ਲ ਮੀਡੀਆ ਦਾ ਜ਼ਿਆਦਾ ਯੂਜ ਤੇ ਨਹੀਂ ਕਰ ਰਿਹਾ, ਕਿਉਂਕਿ ਸੋਸ਼ਲ ਮੀਡੀਆ ਦਾ ਜਦੋਂ,,,, ਸੋਸ਼ਲ ਮੀਡੀਆ ਦਾ ਯੂਜ ਕਰਨ ਦਾ ਮਤਲਬ ਹੈ ਕਿ ਅਸੀਂ ਜਿਨਾਂ ਨਾਲ ਵੀ ਗੱਲ ਕਰ ਰਹੇ ਹਾਂ, ਮੋਸਟ ਆਫ ਦਾ ਪੀਪਲ ਸਾਡੇ ਅਨ ਨੋਨੁਨ ਹੁੰਦੇ ਹੈ ਜਿਹਨਾਂ ਨੂੰ, ਤੁਸੀਂ ਜਾਣਦੇ ਵੀ ਨਹੀਂ ਹੁੰਦੇ ਠੀਕ ਹੈ ਹੋ, ਕਈ ਲੋਕ ਜੋ ਨੇ ਆਪਣੇ ਬਹੁਤ ਸਾਰੇ ਫੇਕ ਆਈਡੀਆ ਬਣਾ ਕੇ ਬੈਠੇ ਹੁੰਦੇ ਨੇ, ਤੇ ਉਹਨਾਂ ਦਾ ਇੱਕ ਹੀ ਕੰਮ ਹੁੰਦਾ ਹੈ ਕਿ ਕੋਈ ਅਹ ਛੋਟਾ ਬੱਚਾ ਹੋਏ ਜਾਂ, ਅੰਡਰਏਜ ਅੰਡਰ ਏਟੀਨ ਬੱਚਾ ਹੋਏ, ਜੋ ਸਾਡੀਆਂ ਗੱਲਾਂ ਚ ਆ ਕੇ,, ਜੋ ਅਸੀਂ ਕਈਓ ਕਰਨ ਲੱਗ ਜਾਂਦੇ ਨੇ ਉਹ, ਬਹੁਤ ਸਾਰੇ ਬੱਚੇ ਘਰ ਵੀ ਦੇਖਦੇ ਨੇ ਤੇ,, ਸਾਨੂੰ ਦੇਖ ਹ, ਅੱਜਕੱਲ੍ਹ ਸੋਸ਼ਲ ਮੀਡੀਆ ਦਾ ਨਾ ਜਿੰਨਾ ਜ਼ਿਆਦਾ ਫਾਇਦਾ ਹੈਗਾ ਨਾ ਉਨੇ ਹੀ ਜ਼ਿਆਦਾ ਨੁਕਸਾਨ ਵੀ ਹੋਏ।
ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਏ। ਬੜਾ ਹੀ ਜ਼ਿਆਦਾ ਨੁਕਸਾਨ ਵੀ ਏ ਤੇ ਫਾਇਦੇ ਵੀ ਐ ਸਹੀ ਤਰੀਕਾ ਯੂਜ ਕਰੋਗੇ ਤੇ ਫਾਇਦੇ ਈ ਫਾਇਦੇ ਅਗਰ ਬੱਚੇ ਨੂੰ ਗ਼ਲਤ ਤਰੀਕਾ ਯੂਜ ਕਰੋਗੇ ਤਾਂ ਨੁਕ ਨੁਕਸਾਨ ਹੀ ਨੁਕਸਾਨ ਨੇ ਕਈ ਤਰ੍ਹਾਂ ਦੀ ਵੀਡੀਓਜ ਕੁਛ ਵੀ ਹਰ ਚੀਜ਼ ਆਂਦੀ ਏ ਕੋਈ ਐਸੀ ਚੀਜ਼ ਨਹੀਂ ਜੋ ਇਹ ਨਾ ਆਂਦਾ ਹੋਵੇ ਫੋਨ ਚ।
ਹਾਂਜੀ-ਹਾਂਜੀ ਬਸ ਇਹੀ ਬੱਚਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣਾ ਪੜ੍ਹਾਈ ਕਰ ਰਹੇ ਹੋ ਤਾਂ ਪੜਾ ਈ ਤੇ ਰਿਲੇਟਿਵ ਹੀ ਸੋਸ਼ਲ ਮੀਡੀਆ ਕਿ ਉਹਨੂੰ ਯੂਜ ਕੀਤਾ ਜਾਏ, ਅੱਜ ਦੀ ਲਾਈਫ 'ਚ ਸੋਸ਼ਲ ਮੀਡੀਆ ਜਿਆਦਾ ਯੂਜ ਕਰਕੇ ਕੋਈ ਫਾਇਦਾ ਨੀ ਆ ਬੱਚੇ ਅੱਜ ਕੱਲ ਕੀ ਕਰਦੇ ਆ ਦੇਖੋ, ਅੱਜ ਕੱਲ ਬੱਚੇ ਕੁਛ ਵੀ ਮਤਲਬ ਮੈਂ ਇਹ ਦੇਖਿਆ ਕਿ ਜੋ ਅੱਠ ਤੋਂ ਲੈ ਕੇ ਪੰਦਰਾਂ ਤੱਕ ਦੇ ਬੱਚੇ ਨੇ ਪੰਦਰਾਂ ਸਾਲ ਤੱਕ ਦੇ ਉਹ ਜਦੋਂ ਕੁਛ ਅੱਛੀ ਡਰੈਸ ਪਹਿਨਦੇ ਨੇ ਕਿਸੇ ਅੱਛੀ ਜਗ੍ਹਾ ਜਾਂਦੇ ਨੇ ਤੇ ਬਸ ਉਹਨਾਂ ਦਾ ਇੱਕ ਹੀ ਕੰਮ ਹੁੰਦਾ ਉਹਨਾਂ ਨੇ ਭਾਵੇਂ ਰੋਟੀ ਖਾਈ ਵੀ ਨਹੀਂ ਖਾਈ ਉਹਨਾਂ ਨੂੰ ਕੁਛ ਨੀ ਪਤਾ ਹੁੰਦਾ, ਉਹਨਾਂ ਨੇ ਸਿਰਫ ਇੱਕ ਫੋਟੋ ਕਲਿੱਕ ਕਰਨੀ ਹੈ ਉਸ ਫੋਟੋ ਫੋਟੋ ਨੂੰ ਐਡਿਟ ਕਰਨਾ ਔਰ ਉਸ ਫੋਟੋ ਨੂੰ ਸੋਸ਼ਲ ਮੀਡੀਆ ਤੇ ਪਾ ਦੇਣਾ ਬਸ ਆਪਣੇ ਹਾਂਜੀ ਬਸ, ਆਪਣਾ ਫੇਮਸ ਦੇਖਣ ਲਈ ਕਿ ਅਸੀ ਮੇਰਾ ਫੇਸ ਰਿਲੀਵ ਹੋ ਮੈਂ ਫ਼ਾਮੁਸ, ਜਾ ਸੌਜਾ, ਔਰ ਮੇ, ਵਿਊਜ਼ ਵੱਧ ਜਾਣ ਠੀਕ ਇਹ ਤ ਕਈ ਵਾਰੀ ਨਾ ਹਾਂਜੀ ਹਾਂ,,,, ਕਈ ਵਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਨੁਕਸਾਨ ਵੀ ਦਿੰਦੀਆਂ ਨੇ,,,
ਹੂੰ,,, ਉਹ ਤੇ ਗੱਲ ਸਹੀ ਹੈ ਨੁਕਸਾਨ ਬਹੁਤ ਜ਼ਿਆਦਾ ਦਿੰਦੀਆਂ ਨੇ।
ਹਾਂਜੀ-ਹਾਂਜੀ ਤੁਹਾਡਾ ਬੇਟਾ ਵੀ ਹੈ ਜਿਸ ਤਰ੍ਹਾਂ ਹਾਂਜੀ ਜਿਹੜੇ, ਉਹ ਫੋਨ ਵਿਚੋਂ ਕੁਛ ਮਹਿੰਗੀਆਂ ਜਦੋਂ ਇੰਸਟਾਗ੍ਰਾਮ ਖੋਲਦੇ ਨੇ ਫੇਸਬੁਕ ਖੋਲਦੇ ਨੇ ਉਹਦੇ ਉਪਰ ਸ਼ੋਜ ਰੀਲਜ ਕ੍ਰਿਕਟ ਐਸਸਰੀ ਦੀ, ਨਈ-ਨਈ ਚੀਜ਼ਾਂ ਦੀ ਨਾ ਅਲੱਗ-ਅਲੱਗ ਪੋ ਲਿਸਟ ਆਉਂਦੀ ਏ, ਠੀਕ ਹੈ ਜੋ ਜੋ ਕਿਉਂਕਿ ਬੱਚੇ ਨੂੰ ਨਾ ਆਪਣੀ ਤਰਫ ਖਿੱਚਦੀ ਏ, ਠੀਕ ਹੈ ਉਹਨੂੰ ਦੇਖ ਕੇ ਫਿਰ ਬੱਚੇ ਵੀ ਡਿਮਾਂਡ ਕਰਦੇ ਨੇ ਉਸ ਚੀਜ਼ ਨੂੰ ਲੈ ਕੇ
ਹਾਂਜੀ-ਹਾਂਜੀ, ਮੰਮਾ ਆ ਸਹੀ ਗੱਲ ਜੇ ਸਹੀ, ਬਿਲਕੁਲ ਗੱਲ ਸਹੀ ਜੇ। ਤੁਹਾਡੀ ਕੋਈ ਵੀ ਚੀਜ਼ ਦੇਖਦੇ ਨੇ ਨਾ ਮੇਰਾ ਤੇ ਬੇਟਾ ਕਹਿੰਦਾ ਈ ਜੇ। ਮੇਰਾ ਬੇਟਾ ਕੋਈ ਵੀ ਚੀਜ਼ ਦੇਖਦਾ ਨਾ ਓਹੋ ਜੀ ਬਸ ਮੰਮਾ ਮੈਂ ਲੈਣੀ ਏ, ਇਹ ਅੱਛੀ ਏ। ਤੁਹਾਨੂੰ ਨੀ ਪਤਾ ਮੈਂ ਲੈਣੀ ਹੀ ਲੈਣੀ ਏ ਇੰਨੀ ਜਿੱਦੀ ਚੜ ਜਾਂਦਾ ਨਾ ਕਈ ਵਾਰੀ ਤੇ ਫਿਰ ਲੈ ਕੇ ਦੇਨੀ ਪੈਂਦੀ ਆ।
ਹਾਂਜੀ ਹਾਂਜੀ ਹਾਂਜੀ ਹਾਂਜੀ
ਅੱਛਾ ਦੁਕਾਨ ਤੇ
ਹੈਲੋ
ਜਾਓ ਇਹਨੂੰ ਯੂਟਿਊਬ ਦਾ ਹੀ ਕੰਮ ਐ। ਸਾਰਾ ਯੂਟਿਊਬ ਹੈ ਕੁਛ ਨੀ ਐ ਕਹਿੰਦੇ ਬੱਚੇ ਇੰਨੇ ਪਾਗਲ ਹੋਏ ਪਏ ਨੇ ਯੂਟਿਊਬ ਤੋਂ ਦੇਖ-ਦੇਖ ਕੇ ਚੀਜ਼ਾਂ ਸਾਨੂੰ ਵੀ ਨਹੀਂ ਸਮਝ ਆਂਦੀ ਕਹਿੰਦੇ ਅਸੀਂ ਸੇਲਮੈਨ ਆ। ਸਾਨੂੰ ਵੀ ਨੀ ਪਤਾ ਲੱਗਦੀ ਵੀ ਇਹ ਚੀਜ਼ ਇਹ ਨਾਮ ਐ ਕਈ ਵਾਰੀ ਤਾਂ ਭੁਲਾਂਦੀ ਵੀ ਨੀ ਉਹ ਚੀਜ਼ ਦਾ ਜੋ ਯੂਟਿਊਬ 'ਚ ਬੱਚੇ ਦੇਖ ਕੇ ਆਂਦੇ ਨੇ ਅਸੀਂ ਆਪ ਪਰੇਸ਼ਾਨ ਹੋ ਜਾਂਨੇ ਆ ਬੱਚਿਆਂ ਦੀ ਡਿਮਾਂਡ ਹੀ ਨੀ ਪੂਰੀ ਕਰ ਸਕਦੇ ਉਹ ਕਹਿੰਦੇ ਅਸੀਂ ਕੀ-ਕੀ ਮੰਗਵਾ ਕੇ ਰੱਖੀਏ ਹਨਾਂ ਇੱਕ ਅੱਧੀ ਹੋਵੇ ਤੇ ਯੂਟਿਊਬ ਨੇ ਤਾਂ ਬਹੁਤ ਕੁਛ ਦਿਖਾਂਦਾ ਇਸ ਬੜਾ ਖ਼ਰਾਬ ਸਿਸਟਮ ਹੈ। ਹਾਂਜੀ-ਹਾਂਜੀ
ਤੁਸੀਂ ਤੁਸੀਂ ਇੰਸਟਾਗ੍ਰਾਮ ਨੂੰ ਓਪਨ ਕਰੋਗੇ। ਤੁਹਾਨੂੰ ਦੋ ਰੀਲਸ ਦਿਖਣਗੀਆਂ ਤੀਸਰੀ ਰੀਲਸ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਦੀ ਐਡਵਰਟੀਜ਼ਮੈਂਟ ਹੋਏਗੀ। ਫਿਰ ਤੁਸੀਂ ਜੋ ਰੀਲ ਹੋਰ ਉੱਪਰ ਕਰੋਗੇ ਤੇ ਤੁਹਾਨੂੰ ਸ਼ੂਜ ਦੀ ਐਡਵਰਟੀਜਮੈਂਟ ਮਿਲਜੇਗੀ। ਤੁਹਾਨੂੰ ਕ੍ਰਿਕਟ ਦੀ ਕ੍ਰਿਕਟ ਦੀ ਜੋ ਅਸੈਸਰੀ ਹੁੰਦੀ ਹੈ ਬੈਟ ਹੋ ਗਿਆ ਬੋਲ ਪੈਡ ਇਹਦੀ ਤੁਹਾਨੂੰ ਉਹ ਫਿਰ ਬੱਚਾ ਦੇਖਦਾ ਉਹ ਦੇਖਦਾ ਫਿਰ ਉਹਨੂੰ ਸਰਚ ਕਰਦਾ ਸਰਚ ਕਰਦਾ ਉਹਦੀ ਉਸ ਤੋਂ ਹਾਂ ਉਸ ਤੋਂ ਰਿਲੇਟਿਡ ਲੋਕਾਂ ਨੇ ਲੈ ਕੇ ਜੋ ਰੀਲਸ ਬਣਾਈਆਂ ਹੁੰਦੀਆਂ ਨੇ ਫੇਰ ਉਹ ਚੀਜ਼ ਦੇਖਲੋ। ਉਹਨੂੰ ਦੇਖ ਕੇ ਜੋ ਜੋ ਬੱਚੇ ਦਾ ਮਾਇੰਡ ਰੈਡੀ ਹੁੰਦਾ ਨਾ ਓ ਚੀਜ਼ ਲਈ ਉਹ ਫਿਰ ਕੋਈ ਪੇਰੈਂਟਸ ਨੂੰ ਕੋਈ ਪੇਰੈਂਟਸ ਚਾਅ ਕੇ ਵੀ ਉਹ ਹਟਾ ਨਹੀਂ ਸਕਦਾ ਫੇਰ ਉਹ ਬੱਚਾ ਓਥੀ ਨਾ ਵਿੱਚ ਫਸ ਜਾਂਦਾ ਇਸ ਕਰਕੇ ਜਿੰਨਾ ਜਿੰਨਾ ਸੋਸ਼ਲ ਮੀਡੀਆ ਸਾਡੇ ਵਾਸਤੇ ਬਹੁਤ ਅੱਛਾ ਹੋ ਗਿਆ ਉਹਨਾਂ ਹੀ ਸੋਸ਼ਲ ਮੀਡੀਆ ਸਾਡੇ ਵਾਸਤੇ
ਹਾਂਜੀ। ਹਾਂਜੀ ਹਾਂਜੀ, ਇਹ ਤਾਂ ਗੱਲ ਸਈ
ਬਹੁਤ ਸਿਸਟਮ ਐਵੀਂ ਦਾ ਹੋਈ ਜਾ ਰਿਹਾ ਮੈਂ ਤੇ ਕਹਿਣੀ ਆ ਕਿ ਸੋਸ਼ਲ ਮੀਡੀਆ ਨਾ ਅਠਾਰਾਂ ਸਾਲ ਤੋਂ ਛੋਟੇ ਬੱਚਿਆਂ ਤੋਂ ਉਹ ਬੈਨ ਕਰ ਦਿੱਤੀ ਜਾਏਗੀ ਹੈ ਕਿ ਬੈਨ ਕਰਦੀ ਜਾ
ਸਰਕਾਰ ਕਰਦੀ ਵੀ ਨੀ ਨਾ ਬੈਨ ਕਰਦੀ ਵੀ ਨੀ। ਇਹਨਾਂ ਬਸ ਵਧਾਈ ਜਾਂਦੀ ਆ ਵਧਾਈ ਜਾਂਦੀ ਆ ਅੱਗੇ।
ਵੱਡੇ ਬਜ਼ੁਰਗ ਨੇ ਜੋ ਜੋ ਜੋ ਉਮਰ ਉਹਨਾਂ ਦੀ ਪਾਠ-ਪੂਜਾ ਹੋਣ ਦੀ ਹੁੰਦੀ ਹੈ ਨਾ ਉਸ ਉਮਰ ਵਿੱਚ ਜੋ ਬਜ਼ੁਰਗ ਬੰਦੇ ਨੇ ਉਹ ਵਟਸਐਪ ਚਲਾ ਰਹੇ ਨੇ। ਉਹ ਇੰਸਟਾਗ੍ਰਾਮ ਚਲਾ ਰਹੇ ਨੇ ਉਹ ਫੇਸਬੁੱਕ ਚਲਾ ਰਹੇ ਨੇ। ਹਾਂਜੀ ਹਾਂਜੀ ਪਾਠ ਇੱਕ ਸਵੇਰੇ ਪਾਠ ਕਰਨਗੇ ਸ਼ਾਮ ਨੂੰ ਫੇਸਬੁੱਕ ਚਲਾਂਦੇ ਨੇ ਮਤਲਬ ਕਿ ਉਹਨਾਂ ਉਹਨਾਂ ਵੀ ਇੰਨੇ ਵੱਡੇ ਵੱਡੇ ਬਜ਼ੁਰਗਾਂ ਦਾ ਵੀ ਨਾ ਮਾਇੰਡ ਡਾਇਵਰਟ ਹੋ ਚੁੱਕੇ ਡਬਲ ਮਾਈਡਡ ਹੋ ਗਏ ਨੇ ਸਿਰਫ ਇਹ ਸੋਸ਼ਲ ਮੀਡੀਆ ਕਰਕੇ। ਵੀ ਇੱਕ ਚੀਜ਼ ਦੇ ਉੱਪਰ ਨਾ ਫੋਕਸ ਨਹੀਂ ਕਰ ਪਾ ਰਹੇ।
ਨਾ ਨਾ ਪਹਿਲੇ ਪਤਾ ਕੀ ਕਰਦੇ ਸੀ ਹੁਣ ਜਿਵੇਂ ਸੌਦੇ ਨੇ ਨਾ ਬੱਚੇ ਸਭ ਤੋਂ ਪਹਿਲੇ ਅੱਖਾਂ ਖੁੱਲਦੀਆਂ ਨੀ ਬਸ ਉਹਨਾਂ ਨੂੰ ਫੋਨ ਚਾਹੀਦਾ ਪ ਕੋਈ ਸਤਿ ਸ੍ਰੀ ਅਕਾਲ ਨੀ ਕੋਈ ਨਾਣਾ ਨੀ ਕੋਈ ਧੋਣਾ ਨੀ ਕੋਈ ਪਾਠ ਨਹੀਂ ਕੋਈ ਕੁਛ ਨਹੀਂ ਕੋਈ ਰਿਸਪੈਕਟ ਬਸ ਫੋਨ ਦੇਦੋ ਬੱਚਿਆਂ ਨੂੰ ਫੋਨ ਭਾਵੇਂ ਵੱਡੇ ਨੇ ਪਹਿਲੇ ਉਹ ਵੀ ਅੱਖਾਂ ਖੋਲਦੇ ਨੇ ਪਹਿਲੇ ਫੋਨ ਨੂੰ ਫੜਦੇ ਨੇ। ਸਵੇਰੇ ਕੋਈ ਪਾਠ ਨਹੀਂ ਕਰਦੇ ਪਹਿਲੇ ਫੋਨ ਫੜਨਗੇ ਪਹਿਲੇ ਦੇਖਣਗੇ ਜਿੰਨੇ ਤੱਕ ਦਸ ਪੰਦਰਾਂ ਮਿੰਟ ਤੇ ਉਹਨਾਂ ਨੂੰ ਬੈਡ ਤੇ ਹੀ ਚਾਹੀਦਾ ਫੋਨ ਵਾਸਤੇ ਫੇਰ ਆਪ ਉੱਠਣਗੇ ਫੇਰ ਕਰਨਗੇ ਕੁਛ। ਇੰਨੀ ਓ ਹੋ ਗਿਆ ਹੈਬਿੱਟ, ਪਈ ਦੇ ਅੱਜ ਕੱਲ ਵੱਡੇ ਆ ਛੋਟੇ ਸਭ ਲੈ ਲਓ ਅੱਜ ਕੱਲ ਦੇ।
ਹੂੰ, ਬਸ ਸਈ ਆ ਭੈਣ ਜੀ ਤੁਸੀਂ, ਕੀ ਕਰੀਏ ਮੈਂ ਤੇ ਇਹੀ ਚਾਹੁਣੀ ਆ। ਕਿ ਨਾ ਅਹ ਮਤਲਬ ਕਿ ਜਿਸ ਤਰ੍ਹਾਂ ਆਪਦਾ ਸਕੂਲ ਵਿੱਚ ਪੜ੍ਹਾਈ ਕਰਾਈ ਜਾਂਦੀ ਐ ਨਾ ਉਹ ਸਕੂਲ ਵਿੱਚ ਇੱਕ ਟੋਪਿਕ ਬੱਚਿਆਂ ਨੂੰ ਇੱਕ ਲੈਕ ਚਰ ਸੋਸ਼ਲ ਮੀਡੀਆ ਦੇ ਬਾਰੇ ਬਤਾਣਾ ਚਾਹੀਦਾ ਕਿ ਸੋਸ਼ਲ ਮੀਡੀਆ ਦਾ ਸਾਨੂੰ ਯੂਜ ਕਰਨਾ ਲੇਕਿਨ ਯੂਜ ਕਰਨਾ ਕਿਸ ਤਰ੍ਹਾਂ ਹੈ ਉਹ ਜ਼ਰੂਰ ਸਮਝਾਓ ਓਦੋਂ ਦੇ ਉਹਨਾਂ ਦੇ ਜੋ ਸਾਈਡ ਇਫੈਕਟ ਨੇ ਜੋ ਬੈਡ ਇਫੈਕਟ ਨੇ ਉਹਨੂੰ ਓਨੂੰ ਅੱਛੇ ਤਰੀਕੇ ਨਾਲ। ਅੱਛੇ ਮੋਟੀਵੇਸ਼ਨ ਸਪੀਕਰ ਨੂੰ ਬੁਲਾ ਕੇ ਉਹ ਚੀਜ਼ ਬੱਚਿਆਂ ਨੂੰ ਦੱਸਣੀ ਚਾਹੀਦੀ ਹੈ ਤਾਂ ਕਿ ਛੋਟੇ ਬੱਚਿਆਂ ਦੇ ਦਿਮਾਗ ਵਿੱਚ ਇਹ ਚੀਜ਼ਾਂ ਬੈਠ ਜਾਣ।
ਬੈਠ ਜਾਣ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਆ। ਬਿਲਕੁਲ ਸਹੀ ਐ ਗੱਲ। ਬੱਟ ਅੱਜ ਕੱਲ ਸਮਝਣ ਵੀ ਤੇ ਸਹੀ ਕਹਿਣਾ ਵੀ ਤੇ ਨਹੀਂ ਨਾ ਮੰਨਦੇ ਅੱਜ ਕੱਲ ਬਿਲਕੁਲ ਨੀ ਕਹਿਣਾ ਮੰਨ ਦੇਖੋ, ਪੜ੍ਹਾਈਆਂ ਚ ਬਿਲਕੁਲ ਧਿਆਨ ਰਿਹਾ ਹੀ ਨਹੀਂ ਬੱਚਿਆਂ ਦੇ
ਹਾਂਜੀ ਜ ਬਸ ਜੀ ਹਾਂਜੀ
ਬੜਾ ਜ਼ਿਆਦਾ ਟਾਈਮ ਸਾਰਾ ਟਮ ਇਹਨਾਂ ਨੇ ਹੈਲੋ
ਹਾਂਜੀ ਹਾਂਜੀ ਬੋਲੋ ਬੋਲੋ
ਮੈਂ ਕਿਹਾ ਵੀ ਸਾਰਾ ਟਾਈਮ ਇਹਨਾਂ ਨੇ ਮੋਬਾਇਲ ਵਿਚ ਚੂਜ ਕੀਤਾ ਪੜ੍ਹਾਈ ਦਾ ਵੀ ਨੀ ਦੇਖਿਆ ਇਹਨਾਂ ਨੇ ਨਾ ਪ੍ਰੋਜੈਕਟ ਦੇਖੇ ਨੇ ਨਾ ਆਪਣਾ ਲਰਨਿੰਗ ਦੇਖ ਖੀ ਨਾ ਰਿਟਨ ਦੇਖਿਆ ਬਸ ਪਹਿਲੇ ਮੋਬਾਈਲ ਦੇ ਦੋ ਬੋਲ ਬੋਲ ਕੇ ਨਾ ਥੜਾ ਬਹੁਤਾ ਵਰ ਕਰਾ ਜਾਣਾ ਪੈਂਦਾ ਸਕੂਲ ਦਾ
ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ
ਸੋਸ਼ਲ ਮੀਡੀਆ ਦੇ
ਅੱਛਾ ਪੇਰੈਂਟਸ ਕਹਿੰਦੇ ਨੇ ਪੇਰੈਂਟਸ ਦਾ ਕਹਿਣਾ ਹੀ ਨਹੀਂ ਮੰਨਦੇ ਅੱਜ ਕੱਲ ਬੱਚ ਬਿਲਕੁਲ ਹੀ ਨੀ ਹੈ ਉਹ ਕਹਿੰਦੇ ਤੁਸੀਂ ਮੈਂ ਅਸੀਂ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਸਾਰਾ ਦਿਨ ਬਿਤਾ ਦਿੰਦੇ ਨੇ ਬੱਚੇ
ਫੇਸਬੁੱਕ ਦੇਖਣਗੇ ਫੇਸਬੁੱਕ ਦੀ ਰੀਲਾਂ ਆ ਰਹੀਆਂ। ਇੰਸਟਾਗ੍ਰਾਮ ਓਪਨ ਕਰਨਗੇ ਇੰਸਟਾਗ੍ਰਾਮ ਤੇ ਫਿਰ ਓਹੀ ਤੇ
ਹਾਂਜੀ ਹਾਂਜੀ, ਹਾਂਜੀ ਹਾਂਜੀ।
ਅੱਧੀ ਉਮਰ ਦਾ ਬੱਚਾ ਇਸ ਨੇ ਚਲਾ ਲੈਂਦਾ ਬਹੁਤ ਅੱਛੇ ਤਰੀਕੇ ਨਾਲ ਚਲਾਂਦਾ ਠੀਕ ਆ ਮੈਨੂੰ ਨਾ ਮੈਨੂੰ ਕਈ ਵਾਰੀ ਆਪਣੀ ਦੀਦੀ ਹੈ ਮੇਰੇ ਇੱਕ ਵੱਡੇ ਦੀਦੀ ਨੇ ਉਹਨਾਂ ਦੇ ਬੱਚਿਆਂ ਕੋਲੋਂ ਵੀ ਚੀਜ਼ਾਂ ਸਿੱਖਣੀਆਂ ਪੈਂਦੀਆਂ ਕਿ ਇਹ ਕਿਸ ਤਰ੍ਹਾਂ ਹੋਏਗੀ ਹੈ ਕਿਸ ਤਰ੍ਹਾਂ ਹੋਏਗੀ ਕਿ ਬੱਚੇ ਇੰਨਾ ਜ਼ਿਆਦਾ ਉਹਨੂੰ ਐਕਸਪਲੋਰ ਇੰਨਾ ਜ਼ਿਆਦਾ ਉਹਨੂੰ ਡਪਲੀ ਦੇਖਦੇ ਨੇ ਪੜ੍ਹਦੇ ਨੇ ਕਿ ਉਹਦੀ ਬਿਲਕੁਲ ਡੈਥ ਹੀ ਜਾ ਚੁੱਕੇ ਨੇ ਕਿ ਵੱਡਿਆਂ ਨੂੰ ਵੀ ਇੰਨੀ ਸਮਝ ਨਹੀਂ ਹੈਗੀ ਉਸ ਚੀਜ਼ਾਂ ਦੀ ਜਿੰਨੀ ਸਮ ਦੇ ਇੱਕ ਬੱਚੇ ਨੂੰ ਹੈਗੀ
ਬਸ ਇਹੀ ਹੈ ਭੈਣ ਜੀ ਕਿ ਬਸ ਆਉਣ ਵਾਲੇ ਬੱਚੇ ਥੋੜ੍ਹਾ ਸਹੀ ਤਰੀਕੇ ਨਾਲ ਰਹਿਣ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਯੂਜ ਕਰਨ ਆਪਣੇ ਮਨ ਮੁਤਾਬਿਕ ਆਪਣੇ ਆਪਣੇ ਉਪਯੋਗ ਦੇ ਮੁਤਾਬਿਕ ਉਹਦਾ ਯੂਜ ਕਰਨ
ਹ
ਹੈਲੋ ਹੈਲੋ ਭੈਣ ਜੀ ਹੈਲੋ ਹਾਂਜੀ ਭੈਣਜੀ ਮੇਰੀ ਅਵਾਜ਼ ਨਹੀਂ ਆ ਰਹੀ ਹੈਲੋ ਹੈਲੋ
ਹਾਂਜੀ, ਹਾਂਜੀ ਹਾਂਜੀ, ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਹੈ। ਠੀਕ
ਬਸ ਭੈਣ ਜੀ ਉਹ ਨਾ ਪਿੱਛੋਂ ਨੈਟਵਰਕ ਸਲੋ ਹੀ ਹੈਗੇ ਨਾ ਤਾਂ ਕਰਕੇ ਇਦਾ ਹੋ ਰਿਹਾ ਚਲੋ ਕੋਈ ਨੀ ਮੈਂ ਤੁਹਾਨੂੰ ਫੇਰ ਕਰਾਂਗੀ ਫੋਨ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਹੋ ਰਿਹਾ ਭੈਣਜੀ।
ਠੀਕ ਹੈ, ਠੀਕ ਹੈ, ਠੀਕ